ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ।
ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ।
ਵਧੀਆ ਹੋਰ ਕੀ ਕਰਦੇ?
ਬਸ ਵਿਹਲੇ ਬੈਠੇ ਸੀਗੇ।
ਅੱਛਾ ਹੋਰ ਘੁੰਮ ਆਇਓ? ਮੈਂ ਸੁਣਿਆ ਸੀ ਤੁਸੀਂ ਘੁੰਮਣ ਗਏ ਹੋਏ ਸੀ।
ਹਾਂਜੀ-ਹਾਂਜੀ।
ਅੱਛਾ-ਅੱਛਾ ਹੋਰ ਕਿੱਦਾਂ ਚੱਲਦਾ ਟਾਈਮ? ਅੱਛਾ ਚਲੋ ਵਧੀਆ-ਵਧੀਆ ਟਾਈਮ ਕੱਢ ਕੇ ਗਏ ਓ।
ਹਾਂਜੀ ਹੋਰ।
ਹੋਰ ਸੁਣਾਓ ਬੱਚੇ ਠੀਕ ਨੇ ਸਭ?
ਬੱਚੇ
ਹਾਂਜੀ। ਹੈਲੋ ਹੈਲੋ
ਹੈਲੋ।
ਹਾਂਜੀ।
ਹੋਰ ਦੱਸੋ ਤੁਸੀਂ?
ਬਸ ਮੈਂ ਵੀ ਹੁਣੇ, ਆਈ ਸੀ ਕੰਮ ਤੋਂ। ਮੈਂ ਕਿਹਾ, ਮੈਂ ਵੀ ਹੁਣੇ ਆਈ ਸੀ ਕੰਮ ਤੋਂ, ਤੁਹਾਡਾ ਮੈਸੇਜ ਵੇਖ, ਹੈਲੋ
ਹਾਂਜੀ।
ਮੈਂ ਕਿਹਾ, ਹੁਣੇ ਆਈ ਸੀ ਮੈਂ ਵੀ। ਕੰਮ ਤੋਂ ਤੇ ਤੁਹਾਡਾ, ਮੈਸੇਜ ਵੇਖਿਆ ਕ ਫੋਨ ਕਰੋ, ਮੈਂ ਕਿਹਾ, ਚਲੋ ਫੋਨ ਕਰਾਂ।
ਹਾਂ-ਹਾਂ ਉਹੀ ਤੇ ਮੈਂ ਫ੍ਰਰੀ ਸੀ, ਮੈਂ ਕਿਹਾ ਚੱਲ ਕਰ ਲੈਂਨੀ ਆ ਮੈਂ ਵੀ ਫੋਨ। ਹਾਂ, ਬੜੇ ਦਿਨ ਹੋ ਗਏ ਗੱਲ ਨੀ ਹੋਈ, ਹਾਂਜੀ-ਹਾਂਜੀ। ਸਭ ਵਧੀਆ-ਵਧੀਆ ਹੋਰ ਤੁਸੀਂ ਦੱਸੋ?
ਸੀ‌।
ਟਾਈਮ ਏ ਨੀ ਲੱਗਦਾ। ਹਾਂ ਅੱਜ-ਕੱਲ ਤੇ, ਲੈ ਹਾਂ ਹੋਰ ਕੀ। ਐਵੇਂ ਲੱਗਦਾ ਜਿੱਦਾਂ ਪਤਾ ਨੀ ਕਿੰਨਾ ਈ ਟਾਈਮ ਹੋ ਗਿਆ ਸਾਨੂੰ।
ਹਾਂ ਸਈ ਗੱਲ ਐ ਹਾਂ ਸਈ ਗੱਲ ਐ, ਟਾਈਮ ਦਾ ਲੰਘਦਾ ਨੀ ਪਤਾ ਲੱਗਦਾ। ਹਾਂ ਬਸ। ਹੂੰ, ਹਾਂ ਬਸ ਵਧੀਆ। ਕੱਟਦੇ ਪਿਆ ਟਾਈਮ, ਆ ਮੈਂ ਵੀ ਪੇਕੇ, ਆਈ ਦੀ ਸੀ। ਸਭ ਠੀਕ -ਠਾਕ ਹਾਂਜੀ।
ਹਾਂ।
ਬਸ ਇੱਥੇ ਵੀ, ਟਾਈਮ ਦਾ ਨੀ ਪਤਾ ਲੱਗਦਾ ਆਇਆ ਗਿਆ ਰਹਿੰਦਾ ਏ। ਤੇ ਕਦ ਸਵੇਰ ਹੁੰਦੀ, ਕਦ ਸ਼ਾਮ ਹੋ ਜਾਂਦੀ, ਕੁਛ ਔਫਿਸ ਵਿੱਚ।
ਹਾਂ ਉਹ ਤੇ ਹੈ ਹੂੰ, ਚਲੋ ਮੈਂ ਕਹਿ ਚਲੋ, ਗੱਲ ਕਰ ਲਈਏ ਅੱਜ।
ਅੱਛਾ, ਨਈ ਵਧੀਆ ਕੀਤਾ ਯਾਦ ਕੀਤਾ ਹੋਰ ਕਿ ਟਾਈਮ ਕੱਢਣਾ ਚਾਈਦਾ, ਅੱਜ-ਕੱਲ ਤੇ ਟਾਈਮ ਈ ਨੀ ਹੁੰਦਾ ਲੋਕਾਂ ਕੋਲ।
ਟਾਈਮ ਬਿਲਕੁਲ-ਬਿਲਕੁਲ ਨੀ ਐ ਲੋਕਾਂ ਕੋਲ ਹਾਂ ਹੋਰ ਸਾਨੂੰ ਟਾਈਮ ਆਪ ਈ ਕੱਢਣਾ ਪੈਂਦਾ, ਆਪਣੇ ਵਾਸਤੇ ਵੀ, ਤੇ ਦੂਜਿਆਂ ਵਾਸਤੇ ਵੀ।
ਹੂੰ ਬਸ ਪੋਸਟਾਂ, ਵੇਖਦੇ ਰਹੋ ਇੱਕ-ਦੂਜੇ ਦੀਆਂ। ਪਤਾ ਲੱਗ ਜਾਂਦਾ ਕੌਣ, ਕਿੱਥੇ ਹੈਗਾ ਕੌਣ ਨਈ, ਉਂਜ ਨੀ ਕਿਸੇ ਕੋਲ ਟਾਈਮ ਹੈ।
ਹਾਂ ਨਾਂ-ਨਾਂ ਕਿਸੇ ਕੋਲ ਕਿਸੇ ਕੋਲ ਨੀ ਐ, ਟਾਈਮ ਹਾਂਜੀ ਉਹ ਤੇ ਹੈ ਈ ਐ।
ਸਈ ਗੱਲ ਏ, ਪਹਿਲੇ ਟਾਈਮ 'ਚ ਲੋਕੀ ਦੁੱਖ-ਸੁੱਖ ਵਿਚ ਕੱਠਿਆ ਹੋ ਜਾਂਦੇ। ਹੁਣ ਅੱਜ-ਕੱਲ ਟਾਈਮ ਈ ਨਈ ਐ, ਫੋਨ ਤੇ ਈ ਪੁੱਛ ਲੈਂਦੇ ਨੇ ਬਸ।
ਦੇਖਿਆ ਈ, ਮਿਲਿਆ ਈ ਕਿੰਨਾ ਟਾਈਮ ਹੋ ਜਾਂਦਾ, ਫੋਨ ਤੇ ਵੀਡੀਓ ਕੋਅਲ ਕਰਲੋ। ਏਦਾਂ ਕਰਲੋ, ਬਸ ਉਹਦੇ ਤੇ ਈ ਸਾਰਾ ਕੁਝ ਨਿਕਲ ਜਾਂਦਾ।
ਬਸ ਐਵੀ ਐ, ਜਦ ਦੇ ਫੋਨ ਆਣਾ ਨਾ। ਟਾਈਮ ਦਾ ਥੋੜ੍ਹਾ, ਐਵੀ ਰਹਿ ਗਿਆ, ਹਾਂ।
ਫੋਨ ਐ, ਚੱਲ ਵੀ ਬ ਫੋਨ ਦਾ ਹੈ ਫੋਨ, ਦਾ ਉਹ ਨੁਕਸਾਨ ਵੀ ਐ ਤੇ ਫਾਇਦਾ ਵੀ ਏ। ਬੱਚੇ ਪੜ੍ਹਾਈ ਵਚ ਵੀ ਨਈ ਕਰਦੇ। ਹਾਂ, ਪੜ੍ਹਾਈ ਬਾਰੇ ਬੜੀ ਜਾਣਕਾਰੀ ਦਿੰਦੇ, ਪਰ ਬੱਚੇ ਫਾਇਦਾ ਨੀ ਉਠਾਂਦੇ।
ਹਾਂ, ਇਹ ਤੇ ਗੱਲ ਹੈਗੀ ਏ, ਪਹਿਲੇ ਟਾਈਮ ਹੁੰਦਾ ਸੀ। ਲੋਕਾਂ ਕੋਲ ਚਲੋ ਇੱਕ ਜਗ੍ਹਾ ਤੇ ਬੈਠ ਕੇ ਸਾਰੇ ਕੱਠ ਫੇਰ ਟੀ ਵੀ ਵੇਖਣਾ, ਹੁਣ ਵੱਖ-ਵੱਖ ਫੋਨ ਹੈਗੇ ਨੇ, ਸਾਰੇ ਆਪਣੇ-ਆਪਣੇ ਫੋਨਾਂ ਵਿਚ ਲੱਗੇ ਰਹਿੰਦੇ ਨੇ।
ਅੱਖਾਂ ਵੀ, ਖ਼ਰਾਬ ਹੋਣਗੀਆਂ, ਟਾਈਮ ਖ਼ਰਾਬ ਹੁੰ ਨੀਂਦ ਖ਼ਰਾਬ ਹੁੰਦੀ ਏ ਸਾਡੀ, ਇਹ ਇਹਨਾਂ ਨੂੰ ਕਿ ਸਾਨੂੰ ਬੱਚਿਆਂ ਨੂੰ ਨੀ ਪਤਾ ਲੱਗਦਾ।
ਫੋਨ ਚਲਾਂਦੇ-ਚਲਾਂਦੇ ਰੀਲਾਂ ਵੇਖਦੇ-ਵੇਖਦੇ ਟਾਈਮ ਲੰਘ ਜਾਂਦਾ, ਬਸ ਫੇਰ ਪਤਾ ਈ ਨਈ ਲੱਗਦਾ। ਟਾਈਮ ਪਾਸ ਵਧੀਆ ਹੋ ਜਾਂਦਾ ਇਹਨਾਂ ਦਾ।
ਕਿੰਨੀ-ਕਿੰਨੀ ਰਾਤ ਤੱਕ ਫੋਨ ਚਲਾਂਦੇ ਰਹਿੰਦੇ ਨੇ, ਫੇਰ ਨੀਂਦ ਖਰਾਬ ਹੁੰਦੀ ਆ। ਫੇਰ ਸਵੇਰੇ ਉੱਠਦੇ ਨੀ।
ਹਾਂ। ਸਈ ਗੱਲ ਏ।
ਬੀ ਨੀਦ, ਸਾਡੀ ਨੀਂਦ ਨੀ ਪੂਰੀ ਹੁੰਦੀ।
ਹੋਰ।
ਬਸ ਉਦੋਂ ਤਾਂ ਟਾਈਮ ਤਾਂ ਨੀ ਨਾ ਪਤਾ ਲੱਗਦਾ। ਫੇਰ ਬਾਅਦ 'ਚ ਕਹਿੰਦੇ ਨੇ ਹਾਏ ਮੰਮੀ ਆਪ ਨੇੈਂ ਉਠਾਇਆ ਨੀ। ਹੂੰ। ਹੋਰ ਕੀ
ਚਲੋ। ਫੋਨ ਨਾਲ ਸਾਡਾ ਬੜਾ ਸੌਖਾ ਵੀ ਹੈ ਸੌਖਾ ਵੀ ਹੋਇਆ। ਇਹਦਾ ਤੇ ਔਖਾ ਵੀ ਐ ਫੋਨ ਦੇ ਨਾਲ। ਹਾਂ। ਉਹੀ ਤੇ ਹਾਂ। ਜਿੰਨੇ ਯੂਜ ਕਰ ਲਿਆ ਫੋਨ ਨੂੰ ਵਧੀਆ ਤਰੀਕੇ ਨਾਲ। ਉਹਦੇ ਲਈ ਵਧੀਆ। ਅੱਜ-ਕੱਲ੍ਹ ਕਿੰਨੇ ਉਹ ਹੁੰਦੇ ਨੇ, ਧੋਖਾ- ਧੜੀਆਂ ਕਿੰਨੀਆਂ ਹੁੰਦੀਆਂ ਨੇ ਫੋਨ ਤੇ।
ਬੜਾ ਵ ਬਹੁਤ ਜਿਆਦਾ, ਬਹੁਤ ਜਿਆਦਾ, ਫਰੋਡ ਵੀ ਹੈਗਾ। ਉਹ ਹਰ ਚੀਜ਼ ਜਿੱਦਾਂ ਸੁ ਸੁਖ ਵੀ ਏ, ਤੇ ਦੁੱਖ ਵੀ ਏ, ਚਾਹੇ ਕੋ ਵੀ ਕੋਈ ਵੀ ਚੀਜ਼ ਏ।
ਉਹੀ ਤੇ ਹਾਂ। ਉਹ ਤੇ ਹੈ ਹੀ ਐ ਹੈ ਚਲੋ।
ਬਸ ਜਿਆਦਾ ਟਾਈਮ ਹੋਆ ਤੇ ਬੰਦਾ ਕਹਿੰਦਾ ਹੈ ਕੀ ਕਰੀਏ ਕੀ ਕਰੀਏ, ਘੱਟ ਟਾਇਮ ਹੋਆ ਤੇ ਹਾਏ ਕਹਿੰਨੇ ਹਾਏ ਇੰਨਾ ਘੱਟ ਟਾਈਮ ਇੰਨਾ ਘੱਟ, ਟਾਈਮ ਹੂੰ। ਬਸ ਟਾਈਮ ਨੂੰ ਮੈਨੇਜ ਨੇ ਨਾ। ਕਈ ਲੋਕ ਕਰਦੇ ਨੇ ਕਈ ਲੋਕ ਨਹੀਂ ਕਰਦੇ।
ਹਾਂ। ਉਹੀ ਤੇ, ਟਾਈਮ ਮੈਨੇਜ ਨਹੀਂ ਕਰਦੇ ਨਾ ਕੋਈ। ਹੂੰ ਚਲੋ। ਹੋਰ ਕੰਮ ਤੁਹਾਡਾ ਠੀਕ ਚੱਲਦਾ ਪਿਆ।
ਹਾਂ। ਬਸ ਠੀਕ ਚੱਲਦਾ। ਸਵੇਰੇ ਉਠ ਉੱਠੀ ਦਾ ਜਾਈਦਾ, ਹੁਣ ਆਈ ਦਾ, ਅੱਧਾ ਟਾਈਮ ਤੇ ਐ ਵੀ ਲੰਘ ਜਾਂਦਾ ਹੁਣ ਟਾਈਮ ਕੀ ਬਚਿਆ। ਹੁਣ ਵੇਖਾਂਗੇ ਆਪਣਾ ਕੁਛ।
ਆਪਣਾ ਹਾਂ ਉਹ ਤੇ ਹੈ। ਹੈਗਾ। ਹੋਰ ਕੀ ਹਾਂਜੀ-ਹਾਂਜੀ, ਚੱਲ ਬਸ ਵਧੀਆ। ਫਸਟ ਕਲਾਸ ਤੁਸੀਂ ਸੁਣਾਓ? ਹਾਂ ਤੁਸੀਂ ਸੁਣਾਓ? ਹਾਂ-ਹਾਂ। ਹਾਂ। ਬਸ ਠੀਕ ਐ। ਬਸ ਦੇਖੋ ਕਿੰਨੇ ਦਿਨ ਲੱਗਦੇ ਨੇ ਹੋਰ ਤਿੰਨ- ਚਾਰ ਦਿਨ। ਪੰਜ ਦਿਨ ਲੱਗ ਜਾਣੇ ਨੇ।
ਅੱਛਾ। ਚਲੋ ਵਧੀਆ ਨੇ ਗਏ ਉਏ ਓ। ਹਾਂ। ਕਿਹੜਾ ਕੋ ਬਾਰ-ਬਾਰ ਨਿਕਲਿਆ ਜਾਂਦਾ ਘਰੋਂ, ਸਈ ਗੱਲ ਐ ਜਾਣਾ ਚਾਈਦਾ ਬੰਦੇ ਨੂੰ।
ਕਈ ਵਾਰ ਕਿੰਨੇ -ਕਿੰਨੇ ਸਾਲਾਂ ਬਾਅਦ ਚ
ਹਾਂ ਠੀਕ ਹੈ। ਬੰਦਾ ਜਾਏ ਤੇ ਫੇਰ ਵਧੀਆ ਤਰ੍ਹਾਂ ਘੁੰਮ -ਘੁਮਾ ਕੇ। ਕ ਇਹਨਾਂ ਲਿਆਈ ਓ ਟਾਈਮ ਹੁੰਦਾ ਏ।
ਹਾਂ -ਹਾਂ। ਹਾਂਜੀ। ਉਹ ਤੇ ਹੈ ਹੂੰ ਚਲੋ। ਹਾਂ। ਹੋਰ ਸਭ ਠੀਕ ਨੇ ਘਰ ਤੁਹਾਡੇ?
ਹਾਂਜੀ -ਹਾਂਜੀ -ਹਾਂਜੀ -ਹਾਂਜੀ -ਹਾਂਜੀ ਇੱਥੇ ਵੀ ਸਭ ਵਧੀਆ। ਪੁੱਛਦੇ ਸੀ ਮੰਮੀ, ਵੀ ਸਾਹਮਣੇ ਭਾਬੀ ਮੈਂ ਹਾਂ ਠੀਕ ਨੇ, ਉਹਨਾਂ ਦੇ ਬੱਚੇ ਕਹਿੰਦੇ, ਮੈਂ ਕਿਹਾ ਠੀਕ ਹੈ ਸਭ। ਹੂੰ, ਮੈਂ ਕਿਹਾ ਉਹ ਵੀ ਗਏ ਪੇ ਨੇ, ਕਹਿੰਦੇ ਚਲੋ ਵਧੀਆ ਜਾਣਾ ਚਾਹੀਦਾ। ਹਰ ਕਿਸੇ ਦਾ ਮਨ ਕਰਦਾ ਜਾਣ-ਆਉਣ ਦਾ ਹਾਂ। ਬੱਚਿਆਂ ਦੇ ਉਹ ਤੇ ਤੇ ਅਸੀਂ ਵੀ ਹੋ ਆਨੇ ਆ। ਹਾਂ। ਨਹੀਂ ਤੇ ਉੰਜ ਤੇ ਘਰ ਘਰਸਦੀ ਦੇ ਵਿ ਟਾਈਮ ਹੀ ਨਹੀਂ ਲੱਗਦਾ। ਬੱਚੇ ਕਹਿੰਦੇ ਨੇ ਚਲੋ ਚੱਲਏ ਤੇ ਚਲੋ। ਤਿਆਰ ਹੋ ਜਾਂਦਾ ਬਸਤਾ ਹੂੰ -ਹੂੰ। ਹੋਰ ਸੁਣਾਓ ਤੁਸੀਂ ਤੇ ਉਥੇ ਹੀ ਉਥੇ ਕਿ ਦਰ ਅੱਗੇ ਨਹੀਂ ਗਏ ਘੁੰਮਣ ਹੀ ਆ ਉਥੇ ਹੀ ਹੈਗੇ ਏ ਉਹ
ਨਹੀਂ ਗਏ ਸੀਗੇ ਬੱਚੇ ਬੱਚਿਆਂ ਦੇ ਨਾਲ ਹਾਂ ਚਲੇ ਗਏ ਥੋੜ੍ਹਾ ਜਿਹਾ ਘੁੰਮਣ ਬੱਚਿਆਂ ਨੂੰ ਘੁੰਮਾ ਲਿਆਏ ਸੀਗੇ ਥੋੜਾ ਜਿਹਾ ਹੋਰ
ਅੱਛਾ ਚਲੋ ਠੀਕ ਹੋਰ ਕੀ ਵਧੀਆ ਗੱਲ ਹੈ ਕੁਆਲਟੀ ਕਿ ਟਾਈਮ ਹੀ ਹੁੰਦਾ ਹੈ ਵੀ ਫੈਮਿਲੀ ਦੇ ਨਾਲ ਆਪਣਾ ਨਿਕਾਲਣਾ ਚਾਹੀਦਾ।
ਹਾਂ ਉਹ ਤੇ ਹੈ ਹੀ ਆ ਹੋਰ ਹੂੰ।
ਬਸ ਹੋਰ ਕੀ ਬਣਾਇਆ ਅੱਜ ਰੋਟੀ 'ਚ
ਅੱਜ ਅਸੀਂ ਬਣਾਇਆ ਅੱਜ ਰੋਂਗੀ ਚਾਵਲ
ਅੱਛਾ -ਅੱਛਾ ਠੀਕ ਹੈ ਵਧੀਆ ਕੁਛ ਨਾ ਕੁ ਅੱਛਾ-ਅੱਛਾ-ਅੱਛਾ ਹਾਂ ਇਸ ਟਾਈਮ ਬੰਦਾ ਜਾਂਦਾ ਹੈ ਟਾਈਮ ਮੌਸਮ ਥੋੜਾ ਸਹੀ ਹੋ ਜਾਂਦਾ ਨਾ।
ਹਾਂ।
ਧੁੱਪ ਘੱਟ ਜਾਂਦੀ ਹੈ। ਤੇ ਟਾਈਮ ਮਨ ਕਰਦਾ ਨਿਕਲਣ ਦਾ ਕਿਧਰੇ ਹੂੰ।
ਉਹ ਤੇ ਹੈ ਹੀ ਆ।
ਹਾਂਜੀ ਹੋਰ
ਚਲੋ ਬਸ ਵਧੀਆ ਜੀ। ਤੁਸੀਂ ਸੁਣਾਓ।
ਚਲੋ ਆਓ ਇਥੇ ਵੀ ਫੇਰ ਅਸੀਂ ਵੀ ਚੱਲੇ ਹਾਂ ਕਿਧਰੇ ਘੁੰਮਣ ਟਾਈਮ ਕੱਡ ਗਏ ਹੈਂ। ਹੈਲੋ
ਹਾਂਜੀ
ਮੈਂ ਕਿਹਾ ਉਹ ਇੱਥੇ ਵੀ ਟਾਈਮ ਕੱਢ ਕੇ ਵੀ ਅਸੀੇ ਵੀ ਚੱਲੀਏ ਕਿਧਰੇ ਘੁੰਮਣ
ਹਾਂ ਕੋਈ ਨੀ ਜਦੋਂ ਆਵਾਂਗੇ ਉਦੋਂ ਜ਼ਰੂਰ ਚੱਲਾਂਗੇ।
ਹਾਂਜੀ-ਹਾਂਜੀ-ਹਾਂਜੀ ਹੂੰ। ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਓਕੇ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਚਲੋ ਹੁਣ ਪਤਾ ਨੀ ਕਿੰਨੇ ਮਿੰਟ ਗੱਲ ਹੋਈ ਆ ਮੇਰੀ ਦਸ ਮਿੰਟ ਉਪਰ ਹੋ ਗਏ ਨਾ ਅਰੇ ਇੱਕ ਮੈਂ ਤੈਨੂੰ ਦੱਸਾਂ।